ਹਾਂਜੀ ਸਾਸੀਕਾਲ ਸਾਸੀਕਾਲ।
ਸੁੱਤੇ ਨੀ ਆੱਜ ਤੁਹੀ।
ਹਾਂਜੀ- ਹਾਂਜੀ ਨੀ ਆ ਰੀ ਸੀ ਮੈਂ ਕਿਆ ਚਲੋ ਤੁਆਡੇ ਨਾਲ ਗੱਲ ਕੀਤੀ ਮੈਂ।
ਹਾਂ ਆਵਾਜ਼ ਤੋ ਤੇ ਲੱਗਣ ਦਿਆ ਤੁਹਾਨੂੰ ਨੀਦ ਨੀਆਉਣਦੀ।
ਨਹੀ। ਈ ਲ ਮ ਪਾਈ ਨਾ੍ਰ ਪਾਈਤ ਇ ਵਦ ਵਾਲੀ ਹੋਰ ਹੂੰ ਆਵਾਜ਼ ਵਦੀ ਮ ਖਾੰਗ ਲੱਗੀ ਹੋਈ ਏ ਨਾ ਮੈਨੁੂੰ
ਅੱਛਾ- ਅੱਛਾ ਹਾਂ।
ਤੇਹੀ ਫੇਰ ਥੋੜਾ ਟੱਪ ਕਪ ਜਾ ਜਾਂਦਾ ਵਾ ਗਲੇ 'ਚ। ਹ ਉੱਥੇ ਆਵਾਜ ਇਸ ਤਰ੍ਹਾਂ ਦੀ ਹੋ ਜਾਦੀ।
ਦਵਾਈ ਲਿਆਂਦੀ। ਦਵਾਈ ਲਿਆਂਦੀ ਕੀ ਨੀ ਬਿਨਾਂ ਦਵਾਈ ਤੋ ਠੀਕ ਹੋ ਜਾਣਾ।
ਗਰਾਰੇ ਕੀਤੇ ਸੀ। ਗਰਾਰੇ ਕੀਤੇ ਸੀ ਤੇ ਦਵਾਈ ਮੈ ਉਹ ਖਾਧੀ ਸੀ ਐਂਟੀਬਾਇਓਟਿਕ ਖਾਈ ਸੀ।
ਅੱਛਾ, ਫ਼ਰਕ ਪਿਆ ਹੈ? ਜਿਹੜਾ ਕਹਿਣ ਲਈ ਕੱਪ-ਕੱਪ ਲੱਗਦਾ ਏ। ਸਾਹ ਜਾ, ਸਾਜ ਆਖਣ ਡਈ ਨਾ, ਘੁੱਟਣ ਡਿਆ ਸਾਹ।
ਹਾਂ- ਹਾਂ ਫ਼ਰਕ ਪੈ ਗਿਆ ਨਿਕਲਿਆ ਵੀ ਨਾ ਕਫ ਹਨਾ ਠੀਕ ਏ। ਹਾਂ - ਹਾਂ ਨਿਕਲਿਆ ਕੁੱਛ- ਕੁਛ ਨਿਕਲਿਆ ਵਾ ਥੋੜਾ ਫੇਰ ਆਪਾਂ ਨੀ ਯਟਯੂਬ ਤੇ ਕੀ ਦੇਖ ਰਹੇ ਸੀ ਅਜੇ ਹੀ ਨਿਕਲਦਾ ਨਾ ਕਫ।
ਤਿੰਨ ਧਕਿਆ ਰਿਹਾ ਹਾਂ, ਕਹਿ ਆਂਈ ਚੈੱਕ ਇੱਕ ਵਾਰੀ ਕਰਾਉਣਾ ਏ, ਫਿਰ ਐਕਸਰਾ-ਉਕਸਰਾ ਕਰਾਓ।
ਹਮ ਉਹ ਜਦੋਂ ਵੀ ਨਿਕਲਦਾ ਇਸ ਤਰਾਂ ਹੀ ਨਿਕਲਦਾ ਵਾ
ਹਾਂ ਤੇ ਉਹ ਕਿਉ ਨਿਕਲਦਾ ਤੇ ਕ ਨਾ ਇੱਕ ਵਾਰੀ ਚੈੱਕ ਕਰਾ ਕੇ ਆ
ਹਾਂਾਂ
ਦੱਸਿਓ ਜਾ ਕੇ ਡਾਕਟਰ ਨੂੰ ਇਸ ਤਰ੍ਹਾਂ ਦਾ ਨਿਕਲਦਾ ਇਹੋ ਜਿਹਾ ਕਦੀ ਸੁਣਿਆ ਤੇ ਨਹੀਂ ਹੈ ਇਸ ਤਰ੍ਹਾਂ ਦਾ
ਹੂੰ ਇਦਾ ਕਰ
ਇਹੋ ਜਾ ਬਣਦਾ
ਹਾਂ ਸਹੀ ਹੈ ਉਹ ਫਿਰ ਮਤਲਬ ਜਦੋਂ ਜੋਰ ਤੇ ਖੰਘਦੀ ਆ ਨਾ ਤਾਂ ਫਿਰ ਆਉਂਦਾ ਮੂੰਹ ਚਚ ਇਸ ਤਰ ਕਰਕੇ ਤ੍ਹਾਂ ਤੇ ਨਹੀਂ ਅੰਦਰੋਂ ਚੱਲਹੀ ਫ ਫੇਪੜਿਆ ਤੇ ਨਿਕਲਦਾ ਹੁੰਦਾ ਚੱਲ
ਹਾਂ
ਰੇਸ਼ਾ ਨਿਕਲਦਾ ਹੁਣ ਕਹਿੰਦੇ ਨਾ ਸਾਡੇ ਲੰਗ ਚ ਕਹਿੰਦੇ ਨਾ ਛਿੇ ਛਿੇ ਹੁੰਦੇ ਆ
ਅੱਛਾ ਪਤਾ ਨੀ ਉਹ ਇੱਕ ਵਾਰੀ ਫ ਫੇਫੜਿਆਂ ਦਾ ਟੇਸਟ ਕਰਾ ਲਓ
ਹਮ
ਹਾਂ ਟੈੱਸਟ ਹੋ ਜਾਂਦਾਾ ਨਾ ਇਕ ਵਾਰ ਚੈੱਕ ਕਰਾ ਲਿਓ ਕਿ ਫੇਫੜੇ ਸਹੀ ਕੰਮ ਕਰਦੇ ਆ ਇਨਫੈਕਸ਼ਨ ਉਕਸ਼ਨ ਹੋ ਜਾਂਦਾ ਨਾ ਕਈ ਵਾਰ ਉਹਨਾਂ ਚ ਵੀ ਕਰਦੀ
ਜਦੋਂ ਸਹੀ ਰਹਿੰਦੀ ਸੀ ਨਾ ਛੋਟੇ ਤੋਂ ਹੀ
ਹਾਂ ਸਰਦੀ ਤੇ ਲੱਗਦੀ ਸੀ ਹਾਂ
ਅੱਛ ਹੋਰ ਉਹਦਾ ਵੀ ਤਾਈ ਦੀ ਕੁੜੀ ਦਾ ਵੀ ਆਇਆ ਸੀ ਹਾਂ ਸ ਪ ਜਾਂਦਾ
ਹਮ
ਤਾਈ ਦੀ ਕੁੜੀ ਦਾ ਵੀ ਫੋਨ ਆਇਆ ਸੀ ਉਹ ਵੀ ਕ ਘਰ ਵਾਲੇ ਵੀ ਗੱਡੀ ਮਤਲਬ ਗਏ ਹੋਏ ਫਿਰ ਆਏ ਸ਼ਾਮ ਨੂੰ ਹੀ ਉ ਕਹਿੰਦੀ ਆਉਂਦੇ ਆਉਂਦੇ ਚਿਕਨ ਪਕੌੜੇ ਲੈ ਕੇ ਆ ਗਏ ਚਿਕਨ ਹਾਂ ਫਿਰ ਕਹਿੰਦੀ ਮੈਂ ਕੀ ਕੀਤਾ ਪੰਜਾਹ ਰੁਪਏ ਦੇ ਕਹਿੰਦੇ ਕਿੰਨੇ ਨੀ ਪੰਜ ਪੀਸ
ਹਮ
ਸੌ ਰੁਪਏ ਦੇ ਦਸ ਪੀਸ ਮਿਲਦੇ ਸੌ ਦੇ ਲਿਆਂਦੇ ਸੀ ਹਾਂ ਸੌ ਰੁਪਏ ਦੇ ਦਸ ਮਿਲ ਗਏ ਲਿਆਨਦੇ ਉਹੀ ਕਹਿੰਦੀ ਸੌ ਵਾਲੇ ਥੋੜੇ ਜਿਹੇ ਵੱਡੇ ਰਹਿੰਦੇ ਆ ਤੇ ਫੇਿਰ ਕੱਟ ਕੇ ਛੋਟੇ ਕਰਕੇ
ਹਮ
ਫਿਰ ਤਲੀ ਹੋਈ ਗਾਜਰ ਸ਼ਿਮਲਾ ਮਿਰਚ ਤੇ ਗੋਭੀ ਸਬ ਪਿਆ ਹੀ ਕਹਿੰਦੀ ਸਭ ਕਟ ਕੇ ਤੇ ਕਹਦੀ ਮੈਂ ਉਹ ਬਣਾ ਲਿਆ ਚੀ ਚਿਕਨ ਬਣਾ ਲਿਆ ਥੋੜਾ ਤੜਕਾ ਲਗਾ ਕੇ ਹਾਂ ਮਨਚੂਰੀਅਨ ਵਾਲਾ ਕਹਿੰਦੀ ਉਹੀ ਮਸਾਲਾ ਉਹ ਪਾ ਕੇ ਸਵਾਦ ਬਣ ਗਿਆ ਕਹਿੰਦੀ ਮੈ ਕਿਹਾ ਵਧੀਆ ਤੇ ਮੈਂ ਕਿਹਾ ਚੰਗਾ ਤੁਹਾਡੇ ਮੈਂ ਕਿਹਾ ਬਣਦਾ ਬਣਦਾ ਤੇ ਖਾਂਦੇ ਰਹਿੰਦੇ ਨ ਬਣਾ ਕੇ
ਹੈ ਉਹ ਸ਼ਕੀਨ ਆ ਨਾ ਖਾਣ ਹੁਣ ਦਾ ਜਦੋਂ ਆਵੇ ਫਿਰ ਉਹ ਬਣਾ ਲੈਂਦਾ ਐ
ਹਾਂ ਨਹੀਂ ਐ ਨਹੀਂ ਕਹਿੰਦੀ ਰੇਡੀਮੇਟ ਲੈ ਆਏ ਸੀ ਤੇ ਫਿਰ ਕਹਿੰਦੀ ਮੈਂ ਘਰੇ ਇਸ ਤਰ੍ਹਾਂ ਕਰਦਾ ਮੈਂ ਕਹਿੰਦੀ ਰੋਟੀ ਰ ਖਾਤੀ ਗਈ ਨਾਲੇ
ਹਮ
ਹਾਂ ਕਹਿੰਦੇ ਚੱਲ ਫਿਰ ਕੁੜੀਆਂ ਵੀ ਖਾ ਲਈਆਂ ਨੇ ਤੇ ਫੇਰ ਇਹਨਾਂ ਨੂੰ ਵੀ ਕਹਿੰਦੀ ਹੁੰਦਾ ਵਾ ਕਿਨਾਂ ਨਹੀਂ ਖਾਂਦੀਆਂ ਰੋਟੀ ਕਿੰਨਾ ਖਾਈਏ ਕਿੰਨਾ ਖਾਈਏ ਕਰਦੀ ਹੋਣ ਗਈਆਂ
ਉਹੋ ਜਿਹਾ ਖਾਣ ਨਾਲ ਨਾ ਪਤਾ ਨੀ ਲੱਗਦਾ ਨਿਰਾ ਚਿਕਨ ਖਾਓ। ਉਹ ਚਿਕਨ ਚਿਕਨ ਜਾਂ ਮਹਿਕ ਜੀ ਮੂੰਹ 'ਚ ਰਹਿ ਜਾਂਦੀ
ਹੂੰ
ਹੂੰ,
ਮ ਕਿਹਾ ਸਗ ਹਾਂ ਫਿਰ ਕੁੜੀ ਉਹਦੀ ਗੱਲ ਕਰਨ ਡੀ ਸੀ ਮੈਂ ਉਹ ਕੀ ਕਰਨ ਡੀ ਕਹਿੰਦੀ ਕੁਛ ਨੀ ਲਿੱਟੀ ਚੋਖਾ ਖਾਇਆ ਲਿੱਟੀ ਬਣਾਈ ਸੀ ਚਾਚੀ ਨੇ ਉਹ ਖਾ ਰੀ ਲਿੱਟੀ ਮ ਕ ਅੱਛਾ ਮ ਕਿ ਤਾਡੀ ਤ ਫਿਰ ਪਾਰਟੀ ਚੱਲਣ ਡੀ ਮੈਂ ਕਿਹਾ ਇੱਕ ਤਰਫ ਚਿੱਲੀ ਚਿਕਨ ਇੱਕ ਤਰਫ ਅ ਲਿ ਟੀ ਲਿਟੀ ਚੋਖਾ ਹਸਣ ਲਗ ਗੀ ਕਹਿੰਦੀ ਹਾਂਜੀ ਮ ਕਿਹਾ ਵਧੀਆ ਵੀਆ ਖਾਓ ਤੁਸੀਂ ਕੀ ਬਣਾਇਆ ਮ ਕਿਹਾ ਅਸੀਂ ਤਾਂ ਸ਼ਾਕਾਹਾਰੀ ਬੇਟਾ ਅਸੀਂ ਤਾਂ ਭਿੰਡੀਆਂ ਬਣਾਈ। ਲੱਗ
ਅੱਗੇ ਤੁਹਾਡੀ ਦਰਾਣੀ ਬੋਲਣ ਡੀ ਭਿੰਡੀਆਂ ਤੋਂ ਮੈਂ ਲੈ ਅਸੀਂ ਵੀ ਭਿੰਡੀਆਂ ਬਣਾਈਆਂ ਜੇ ਕੋ ਜੀ ਸਬਜ਼ੀ ਬਣੀ ਦੋਵਾਂ ਘਰ ਕਹਿੰਦੀ ਦਾਲ ਈ ਪਈ ਸੀ ਮੈਂ ਹਾਂ ਸਾਡੇ ਹੀ ਪਈ ਸੀ ਮੈਂ ਕਿਹਾ ਲੇਕਿਨ ਖਾਧੀ ਨੀ ਤੇ ਉਹੀ ਗ ਨੀ ਮੈਂ ਖਿਆ ਬਣਾਉਣੀ ਆ ਤੇ ਦੋ ਤਿੰਨ ਦਿਨ ਦੱਸਿਆ ਨਾ ਫਰਿਜ ਚ ਮਟਰ ਪੈ ਰਹਿ ਗੇ ਅੱਜ ਧਰਨ ਡੀ ਤੇ ਉਹ ਗਲਣ ਦਾ ਨਾ ਹੀ ਨੀ ਲੈਣ ਡੇ ਮਟਰ ਤਿੰਨ ਚਾਰ ਸੀਟੀਆਂ ਵੱਜ ਗਈਆਂ ਫੇਰ ਵੀ ਨੀ ਗਲੇ ਫੇਰ ਬਸ ਰੋ ਟੀਆਂ ਪਕਾ ਕੇ ਫੇਰ ਤਵੇ ਤੇ ਰੱਖ ਦਿੱਤੇ ਮੈਂ ਫੇਰ ਨੀ ਗਲੇ ਹੁਣ ਮੈਂ ਵੇਖੋ ਰਾਤ ਭਰ ਭਿੱਜੇ ਰਹਿਣਗੇ। ਅਤੇ ਲੂਣ ਲਾਣ ਤੇ ਪਾਇਆ ਸਵੇਰੇ ਫੇਰ ਦੋ ਚਾਰ ਸੀਟੀਆਂ ਮਰਾ ਕੇ ਵੇਖੂੰਗੀ ਜੇ ਗਲਗੇ ਗੇ ਆ ਨੀ ਤੇ ਸੁੱਟਣੇ ਪੈਣੇ।
ਹਾਂ ਨਹੀਂ ਨਾ ਫੇਰ ਸੁਟ ਈ ਦਿਓ ਫੇਰ ਫਾਲਤੂ ਤਾਂ ਇੰਨਾ ਫਰਿੱਜ ਚ ਪਏ ਰਹੇ ਖ਼ਰਾਬ ਹੋ ਜਾਣੇ
ਹਾਂ ਉਹੀ ਤੇ ਨਹੀਂ ਥ ਪਾਣੀ ਚ ਪਾ ਕੇ ਰੱਖੇ ਹੋਏ ਸੀ। ਪਾਣੀ ਬਦਲ ਬਦਲੀ ਵੀ ਕਰਦੀ ਰਹੀ ਪਾਣੀ ਮੈਂ।
ਅੱਛਾ
ਫੇਰ ਵੀ ਪਤਾ ਨੀ ਕਿਉਂ ਨਹੀਂ ਸਮਝ ਨਹੀਂ ਆਈ ਜ਼ਿਆਦਾ ਠੰਡੇ ਪੈਰ ਰਹਿ ਗਏ ਠੰਡ 'ਚ ਲੱਗਦਾ ਤਾਂ ਨਹੀਂ ਗਲਣਡਏ
ਹੋ ਸਕਦਾ
ਹਮ ਨਹੀਂ ਤੇ ਪਹਿਲੋਂ ਤੇ ਝੱਟ ਗੱਲ ਜਾਂਦੇ ਇਨੀਆਂ ਸੀ- - ਪਤੀਆਂ ਚਹੀ ਹੋਣਾ। ਜ਼ਿਆਦਾ ਸਗਤ ਖਾ ਕੇ ਫੇਰ ਮੈਂ ਟਢੇਡੀ ਪੀੜ ਹੋਣੀ ਆ ਇਸ ਲਈ ਰਹਿ ਨਾ ਚਕ ਗਲੂਗੇ ਨਹੀਂ ਓਨਾ ਚਿਰ ਤੇ
ਹੂੰ ਹੂੰ ਹੂੰ, ਤੇ ਅੱਗੇ ਹਾਂ ਅੱਗੇ ਅਸੀਂ ਆਈ ਫਿਲਮ ਬੈਠੇ ਸੀੜੀ ਚ ਤੇ ਮੇਰੀ ਓਹ ਰਾਣੀ ਆਈ। ਤੇ ਉਹ ਕਹਿੰਦੀ ਐ ਕਿ ਟਿਫਿਨ ਚ ਕੀ ਦੀਈਏ ਕੀ ਦੇਈਏ ਤੇ ਕਹਿੰਦੀ ਕਿ ਮੇਰੀ ਕੁੜੀ ਨੂੰ ਕਹਿੰਦੀ ਵੈਜੀਟਬਸਗਾ ਨਿੰਮ ਤੇ ਕਹਿੰਦੀ ਇਡਲੀ ਨੋਨ ਵੈਜ ਵੀ ਬਣਦੇ ਆ ਕਹਿੰਦੀ ਅਰੇ ਕਹਿੰਦੀ ਨਹੀਂ ਮੈਂਵੇ ਵੈਜੀਟੇਬਲ ਦਾਲ ਚ ਬਣਾਉਂਗੀ ਨਾ ਕਹਿੰਦੀੈ ਕਹਿੰਦੀ ਕਿ ਚਡਾਲ ਕੇ ਬਣਾਉਂਗੇ ਤੇ ਫਰ ਨੋਨ ਵੈਜ ਬਣਗੀ ਕਹਿੰਦੀ
ਮੈਂ ਵੀ ਹੱਸਣ ਲਗ ਗੀ, ਕੈਂਦੀ ਨਈ-ਨਈ ਕਦੀ ਔ
ਕਰੋ ਨਾ ਆਲੂ ਉਬਾਲ ਕੇ ਨਾ
ਹਾਂ।
ਬ੍ਰੈਡ ਲਿਆ ਕੇ ਜਿਸ ਤਰ੍ਹਾਂ, ਬ੍ਰੈਡ ਤੇ ਵਿੱਚਕਾਏ ਮਤਲਬ ਆਲੂ ਲਗਾ ਕੇ ਤੇ ਅਲਟ ਪਲਟ ਕੇ ਸੇਕ ਲੈਣੇ ਆ ਥੋੜ੍ਹਾ ਜਿਹਾ ਤੇਲ ਪਾ ਲੋ ਜਾਂ ਬਟਰ ਪਾ ਲੋ ਆਪਣਾ ਏਕ ਦੋ ਫੇਰ ਔਨੂੰ ਵਿੱਚੋਂ ਕੱਟ ਦੋ, ਟ੍ਰੇਂਗਲ ਜੇ ਟਾਈਪ ਦੇ ਮਤਲਬ ਔ ਬੱਚੇ ਚੰਗਾ ਖੁਸ਼ ਹੋ ਕੇ ਖਾ ਵੀ ਲੈਂਦੇ ਸੈਂਡਵਿਚ ਬਣ ਜਾਂਦੇ, ਨਾਲੇ ਛੇਤੀ ਤੇ ਬਣ ਜਾਂਦੈ ਜਿੱਦਾਂ ਕਿ ਲੇਟ ਹੋ ਗਏ ਬਾਈ ਚਾਂਸ ਤੇ ਔ ਬਣਾ ਲਿਆ। ਹਾਂ।
ਹੂੰ, ਬਰੈਡ ਲਗਾ ਕੇ ਤੇ ਆਲੂ ਭਾਵੇਂ ਰਾਤ ਨੂੰ ਜਿਸ ਤਰ੍ਹਾਂ ਉਬਾਲ ਕੇ ਰੱਖ ਲੇ
ਖ਼ਰਾਬ ਨੀ ਹੁੰਦੇ ਰਾਤ ਨੂੰ ਉਬਾਲੇ।
ਨਈ ਜਿਤਰਾਂ ਏ ਸੀ ਦੇ ਉੱਤੇ ਰੱਖ ਦੋ ਯਾਂ ਫਰਿਜ ਤੇ ਰੱਖ ਦੋ ਛਿੱਲ ਕੇ ਸਵੇਰੇ ਚੋਖਾ ਬਣਾ ਲੌ।
ਹੂੰ, ਹੂੰ, ਹੂੰ।
ਜਾਂ ਫੇਰ ਸਵੇਰੇ ਸੀਟੀਆਂ ਲਗਾ ਲੋ ਕੂੱਕਰ 'ਚ ਈ।
ਹਾਂ ਨਈ, ਹਾਂ ਔ ਤੇ ਲੱਗ ਈ ਜਾਂਦੇ ਔਚ, ਮੈ ਇੱਕ ਜਗ੍ਹਾ ਵੇਖਣ ਗਈ ਸੀ ਔਦੇ ਤੇ ਦੱਸਣ ਡਏ ਕਿ ਆਲੂ ਨੂੰ ਜਿਸਲੇ ਉਬਾਲ ਕੇ, ਪੂਰਾ ਠੰਡਾ ਕਰਕੇ ਫਿਰ ਫ੍ਰਿਜ 'ਚ ਰੱਖੋ ਨਾ ਫਿਰ ਖਰਾਬ ਨੀ ਹੁੰਦੇ। ਤੇ ਗਰਮ, ਹਾਂ ਗਰਮ ਰੱਖ ਦੋ ਥੋੜੇ ਹਲਕੇ ਖਰਾਬ ਹੋ ਜਾਣਗੇ ਤੁਆਡੇ।
ਨਈ ਗਰਮ ਤੇ ਕੋਈ ਰੱਖਦਾ ਵੀ ਨਈ ਹੋਣਾ ਵਾ, ਠੰਡੇ ਕਰਕੇ ਈ ਰੱਖੇ ਦੇ ਆ।
ਹੂੰ।
ਕੈਂਦੇ ਔਦਾਂ ਤੇ ਕੋਈ ਕੈਂਦਾ ਨਈ ਰੱਖਣਾ ਚਾਈਦਾ ਕੋਈ ਕੈਂਦੇ ਔ ਸ਼ੂਗਰ ਵਾਲਿਆਂ ਨੂੰ ਫ੍ਰਿਜ 'ਚ ਰੱਖ ਕੇ ਫਿਰ ਆਲੂ ਖਾਣੇ ਚਾਹੀਦੇ।
ਅੱਛਾ।
ਹੂੰ।
ਪਤਾ ਨਈ, ਹਾਂ।
ਔ ਈ ਨਾ।
ਔ ਤਾਂ ਸਵੇਰੇ ਈ ਉਬਾਲ ਲੋ ਤਾ ਠੀਕ ਐ ਮੇਰੇ ਹਿਸਾਬ ਨਾਲ ਤੇ ਰਾਤ ਭਰ ਖਰਾਬ ਆਲੂ ਵਰਗੀ ਚੀਜ
ਨਈ ਗਰਮੀਆਂ 'ਚ ਤ ਠੀਕ ਐ ਤਾਂ ਔਦਾਂ ਫਰੈਸ਼ ਚੀਜ਼ ਹੀ ਫੇਰ ਬੱਚਿਆਂ ਨੂੰ ਦੇਣੀ ਚਾਈਦੀ। ਜਿੱਦਾਂ ਤੁਹਾਡੇ ਹਾਂ, ਤਾਡੇ ਤਿੰਨ ਬੱ ਚਿਆਂ ਨੂੰ, ਤਿੰਨਾਂ ਨੂੰ ਚੱਲ ਦੋ-ਚਾਰ ਆਲੂ ਉਬਾਲ ਕੇ ਤੇ ਤਿੰਨਾਂ ਨੂੰ ਈ ਬਣਾ ਤਾ। ਟਿਫਨ ਤੇ ਤਿੰਨਾਂ ਨੂੰ ਈ ਦੇ ਦਿੱਤਾ।
ਹਾਂ ਉਤਰਾਂ ਹੀ ਕਰਦੇ ਆ ਕਈ ਵਾਰੀ ਹੁਣ ਐ ਈ ਕਰਨ ਲੱਗੇ ਅਸੀ ਕੀ ਲੈ ਕੇ ਜਾਣੈ, ਕੀ ਲੈ ਕੇ ਜਾਣੈ ਪੈਲਾਂ ਕੈਂਦੇ ਕਿ ਸਬਜੀ ਹੈਗੀ ਆ ਤੇ ਉਕਮਾਂ ਬਣਾ ਦੋ ਮੈਂ ਕਿਆ ਠੀਕ ਐ।
ਉਕਮਾਂ ਬਣਾ ਦੋ ਯਾਂ ਸੂਜੀ ਦੇ ਚੀਲੇ ਬਣਾ ਦੋ। ਔ ਵੀ ਲੈ ਜਾਂਦੇ ਬੱਚੇ ਔ ਵੀ ਖਾ ਲੈਂਦੇ ਸਵਾਦ ਨਾਲ।
ਚਿੱਲੇ ਤੇ ਬਿੰਲੇ ਮੈਂ ਚੌਲ ਦੇ ਚਿੱਲੇ ਬਨਾਂਦੀ ਚੋਲ ਦੇ, ਖਾਂਦੇ ਸਿੰਪਲ ਚੋਲ ਦੇ ਖਾਲੀ ਲੂਣ ਪਾ ਕੇ ਤੇ ਬਸ।
ਹਾਂ, ਮੈਂ ਵੀ ਇੱਕ ਵਾਰੀ ਟਰਾਈ ਕਰਨਾ ਚੌਲਾਂ ਵਾਲਾ।
ਇੱਕ ਕੁੜੀ ਵੀ ਬਦਮਾਸ਼ ਐ ਨਾਲ ਕੰਬਲ ਦੋ ਸਾਰਾ ਲਾਅ ਕੇ ਉੱਤੇ ਚੜ੍ਹ ਕੇ ਸੋ ਜਾਂਦੀ ਏ। ਪੈਰ ਹੋਨ ਠੰਡੇ ਹੋਏ ਪਏ ਨ।
ਕੱਢਣੀ ਹੀ ਆ। ਮੋਟਾ ਕੰਬਲ ਲਲੌ ਗਰਮੀ ਲੱਗਦੀ ਆ, ਨਈ ਲਔ ਤੇ ਠੰਢ ਲੱਗਦੀ ਆ। ਤੇ ਔਈ ਮੈਂ ਪਤਲੀ ਕੰਬਲੀ ਕੱਢਣੀ ਚਾਈਦੀ ਆ ਜਾਦਾ ਈ ਮੋਟਾ ਵਾ ਏ ਲਿਆ ਨਈ ਜਾਂਦਾ।
ਅਹੀ ਵੀ ਪਤਲੇ-ਪਤਲੇ ਜੇ ਈ ਰੱਖੇ ਹੋਏ ਆ।
ਹਾਂ ਉਹੀ ਨਾ, ਕੱਲ ਅੱਜ ਤੇ ਟਾਈਮ ਹੀ ਨੀ ਲੱਗਾ ਨਾ ਸੱਬ ਨੇ ਬਿਜੀ। ਘਰ ਛੱਡਿਆ ਸਾਨੂੰ, ਪੂਰੀ ਰਾਤ ਰਸੋਈ ਦੀ ਸਫ਼ਾਈ ਹੋ ਗਈ ਅੱਜ, ਜੋ ਸਵੇਰ ਤੋਂ ਸਾਮ ਤੱਕ ਕੱਲ੍ਹ ਕੱਢੂਗੀ
ਪਰ ਸਾਡੇ ਗਿਆਰਹ ਹੋਣ ਗੇ।
ਹੂੰ, ਅੱਧੀ ਰਾਤ ਹੋ ਚੱਲੀ ਆ। ਮੈਂ ਕਿਆ ਅੱਧੀ ਰਾਤ ਹੋ ਚੱਲੀ ਆ।
ਹੂ ਔ ਹ, ਬਸ ਖਾਣਾ ਹੀ ਹੈ। ਕਿੰਨੇ ਵਜੇ ਉੱਠਦੇ ਹੋ, ਜਦੋਂ ਨੀਂਦ ਖੁੱਲ ਜਾਂਦੀ ਹੈ ਤਦ ਉੱਠ ਜਾਂਦੇ ਹੋ
ਹਾਂ ਸਾਡਾ ਉੱਠਣ ਦਾ ਕੋਈ ਹੈਗਾ ਨੀ, ਕੰਮ ਤੇ ਪਈ ਆ, ਸਾਰੀ ਦਿਹਾੜੀ ਪਈ ਆ ਕਰਨਾ ਵੀ ਕੀ ਉੱਠ ਕੇ
ਹਾਂ ਹ ਸਕੂਲ ਸਟਾਰਟ ਬਚਿਆ ਦਾ ਤਾਂ ਹੁੰਦਾ ਵਾ, ਉੱਠ ਕੇ ਸਕੂਲ ਕਰਨਾ ਕੰ
ਬ ਇਹ ਚਾਹ ਆਪੇ ਬਣਾ ਕੇ ਪੀ ਪਾ ਲੈਂਦੇ ਸਵੇਰੇ
ਹੂ ਵਧੀਆ ਹੈ
ਜਦੋਂ ਨੀਂਦ ਖੁੱਲੇ, ਫੇਰ ਮੈਨੂੰ ਵੀ ਹੁੰਦਾ, ਕਰਾਂ ਕੀ ਉੱਠ ਕੇਡੀ ਛੇਤੀ ਕਦੀ ਤੇ ਫਿਰ ਸੋਚ ਦੀ ਚਲੋ ਉੱਠ ਕੇ ਬਰੱਸ਼ ਬੁਰਸ਼ ਕਰੋ, ਟਾਈਮ ਚਾਹ ਚੂ ਪੀਓ, ਦਿਨ ਚੜ ਗਿਆ ਕੀ ਦਲਿਦਰਾਂ ਵਾਂਗੂੰ ਪੈ ਜਾਣਾ
ਹਾਂ ਵੈਸੇ ਵੀ ਨਹੀਂ ਜਿਆਦਾ ਪਿਆ ਜਾਂਦਾ, ਅੱਠ ਵਜੇ ਲਾਸਟ ਚਲੋ ਠੀਕ ਹੈ, ਸੋਹ ਫਿਰ ਤੁਸੀਂ ਵੀ ਰੱਖਦੀ ਹੈਨਾ, ਸਵੇਰੇ ਲਾਉਗੀ ਫੱਲ ਹ